ਹੈਲੋ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ, ਹਾਂਜੀ ਠੀਕ ਹੈ।
ਹੋਰ।
ਹਾਂਜੀ, ਠੀਕ ਬਸ ਬੱਚੇ ਦਿਮਾਗ ਖਾਂਦੇ ਪਏ, ਉੱਠ ਗਿਆ ਅਜ ਲੇਟ ਉੱਠਿਆ ਨਾ ਥੋੜੀ
ਉਹੀ ਗੱਲ ਆ ਨਾ ਬੱਚੇ ਹਾਂ ਚੇ ਲੇਟ ਉੱਠਣ ਨਾ ਤੇ ਮਤਲਬ, ਕੰਮ ਥੋੜਾ ਲੇਟ ਹੋ ਹੁੰਦਾ ਤੇ ਹਾਂ ਉਹ ਤਾਂ ਹੈ, ਹੀ ਬਸ ਅੱਜ ਕੱਲ ਬੱਚੇ ਅੱਛਾ ਅੱਛਾ ਉਹ ਨਾ ਬੱਚੇ ਘਰ ਹੈ ਨਾ ਤੇ ਬੱਚੇ ਫੇਰ ਕਦੇ ਕੁੱਛ, ਕੁੱਛ ਦੋ ਕਦੇ ਕੁਛ ਕਦੇ ਇਹਨਾਂ ਦੇ ਬੱਚਿਆਂ ਦਾ ਲੜਾਈ ਝਗੜਾ। ਓ ਤੇ ਹੈ ਹੀ, ਹੋਰ ਬੱਚੇ ਗਏ ਨੀ ਨਾ, ਅੱਛਾ-ਅੱਛਾ ਵਿੱਚ ਬੇ ਮਤਲਬ ਅੱਛਾ ਕਿਵੇਂ ਬਣਾਨੇ ਹੋ? ਸਬਜ਼ੀਆਂ ਸੁਬਜ਼ੀਆਂ ਕੱਟ ਕੇ?
ਬਸ ਆਲੂ ਹੀ ਪਾਉਂਦੀ ਆ ਮੇਨ ਆਲੂ ਤੇ ਜਾਂ ਬੱਚੇ ਖਾਂਦੇ ਰੀ ਨਾ ਫਿਰ ਸਮਾਨ ਜਿੱਦ ਪਾਲੋ ਪਾਲੋ ਕਹਿੰਦੇ ਵਿੱਚ। ਪਰ ਇਹ ਆਲੂ ਪਾਂਦੀ ਏ, ਮੇਨ ਆਲੂ ਖਾ ਲੈਂਦੇ ਆ ਨਾ ਬੱਚੇ ਫਿਰ ਵੀ ਸਾਨੂੰ ਹਾਂ ਸਾਨੂੰ ਮੈਨੂੰ ਸਾਨੂੰ ਨਹੀਂ ਸਵਾਦ ਲੱਗਦਾ ਮੇਰਾ ਛੋਟ ਬੇਟਾ, ਮੇਰੀ ਰੋਟੀ, ਮੈਂ, ਅਸੀ ਤਿੰਨੋ ਨੀ ਖਾਂਦੇ। ਪਰ ਮੈਂ ਫੇਰ ਵੀ ਥੋੜਾ ਬਹੁਤਾ ਇੱਕ ਦੋ ਚਮਚ ਲੈ ਲੈਂਦੀ ਹਾਂ ਚੱਲ ਮੈ ਤਾ ਸੂਜੀ ਮਾੜੇਤ
ਹਾਂ ਜ ਤਾਂ ਉਹਦੇ ਉਹ ਬਣਾਓ ਨਾ ਪੂੜੇ ਜਿ ਬਣਾਓ ਨਾ ਸੂਜੀ ਔਰ ਆਲੂ ਪਾ ਕੇ ਵਿੱਚ ਸਬਜ਼ੀਆਂ ਪਾ ਕੇ। ਹਮ ਬਸ ਉਹੀ ਹੈ ਨਾ। ਤੇ ਹੋਰ ਮੈਂ ਹੋਰ ਮੈਂ ਕਹਿੰਦੀ ਸੀ ਮੈਂ ਕਿਹਾ ਚੱਲ ਵੀ ਬਈ ਮਾਰਕੀਟ ਵਗੈਰਾ ਕਿ ਚਲ ਪੁੱਛਣੀ ਆ ਤੁਸੀਂ ਜਾਣਾ ਤੁਸੀਂ? ਮਾਰਕੀਟ ਵਗੈਰਾ ਹਾਂ ਜਾ ਹਾਂ।
ਛੁੱਟੀਆਂ ਹੈ ਬਾਹਰ ਵੀ ਬਣਦਾ ਪਲਾਨ ਫਿਰ ਬਸ ਰਹਿ ਜਾਂਦੇ ਹ ਫਿਰ ਬਸ ਗਰਮੀ ਚ।
ਹਾਂ ਗਰਮੀ ਬਹੁਤ ਹੈ ਨਾ, ਗਰਮੀ ਬਹੁਤ ਹੈ ਬਸ ਉਹੀ ਆ। ਹੋਰ ਮੈਂ ਮੈਂ ਤਾਂ ਮੈਂ ਸਾਡੇ ਵੀ ਜਾਣਾ ਸੀਗਾ ਤੇ ਮੈਂ ਕਿਹਾ ਚੱਲ ਅਸੀਂ ਜਾਵਾਂਗੇ ਤੇ ਉਹ ਗੱਡੀ ਦੀ ਟਿਕਟਾਂ ਹੀ ਨੀ ਬੁੱਕ ਹੁੰਦੀਆਂ ਪਈਆਂ। ਤੇ ਅੱਜ ਕੱਲ ਤੁਹਾਨੂੰ ਬੱਚਿਆਂ ਛੁਟੀ
ਹਾਂ ਟਿਕਟਾਂ ਨੀ ਹੁੰਦੀਆਂ।
ਹਾਂ ਤੇ ਸਗੋਂ ਮੈਨੂੰ ਤਾਂ ਗ ਮੈਨੂੰ ਤਾਂ ਸਗੋਂ ਕਹਿ ਰਹੇ ਆ ਕਿ ਵੀ ਆਪਣੀ ਆਪਣੀ ਗੱਡੀ ਤੇ ਚੱਲ ਜਾਣਾ ਲੇਕਿਨ ਮੈਂ ਕਹਿਣੀ ਹ ਨਹੀਂ ਕੋਈ ਗੱਲ ਨੀ ਨਾਲੇ ਤੁਹਾਡਾ ਟੈਮ ਖ਼ਰਾਬ ਹੋਏਗਾ। ਤੇ ਨਾਲੇ ਮੈਂ ਕੱਲੀ ਓ ਚਲੀ ਜਾਂ ਆਪਣਾ ਰੇਲ ਗੱਡੀ ਦੀਆਂ ਟਿਕਟਾਂ ਬੁੱਕ ਕਰਾ ਦੋ।
ਹੁੰ ਹਾਂ ਓ ਤੇ ਬੰਦੇ ਨੇ ਚਲੋ ਜ ਜਿੰਨੇ ਜਿਵੇਂ ਮਜਬੂ ਬੂਰੀ ਹੈ ਅਪ ਡਾਊਨ ਕਰਨਾ ਫਿਰ ਤਾਂ ਚਲੋ ਕਾਰ ਠੀਕ ਰਹਿੰਦੀ ਹੈ। ਤੇ ਉਹ ਵੀ ਅਮਰਜੈਂਸੀ ਹੋਏ ਤਾਂ, ਨਹੀਂ ਤਾਂ ਫਿਰ ਟ੍ਰੇਨ ਵੀ ਠੀਕ ਹੈ, ਬੱਸਾਂ ਵੀ ਠੀਕ ਹੈ ਹਾਂ।
ਲੱਗਦਾ ਗੱਡੀ ਦਾ ਸਫ਼ਰ। ਕਿਉਂਕਿ ਗੱਡੀ ਥੋੜ੍ਹੀ ਏ ਰੇਲ ਗੱਡੀ ਥੋੜਾ ਜਾ ਏਦਾਂ ਹੁੰਦਾ ਹੈ ਆਪਣੀ ਟੀਕ ਬੁੱਕ ਹੁੰਦੀ ਏ। ਆਪ ਲ ਮਾਈ। ਬਹਿ ਜਾਂਦੇ ਹਾਂ ਰ ਜੇ ਥੱਕ ਗਏ, ਹਾਂ ਜੇ ਥੱਕ ਗਏ ਤੇ ਆਪਾਂ ਸੋ ਵੀ ਜਾ ਘੁੰਮ ਲੇਂਨੇ ਆ, ਜਾਂ ਬੱਚਾ ਕੋਈ ਹੋਵੇ ਬੱਚੇਆਂ ਨੂੰ ਵੀ ਅੱਛਾ ਲਗਦੈ, ਵੀ ਘੁਮਾ- ਘੁਮੂ ਲਿਂਨੇ ਆ ਗੱਡੀ ਚ ਹਾਂ ਓ ਤੇ ਹੈ ਪਰ ਆਂ, ਬਸ ਓਈਓ ਗੱਲ ਤ ਓਈਓ ਤਾਂ ਹੈਗੈ ਵੀ ਮੈਨ ਤਾਂ ਬਸ ਐਈ ਗ ਮੈਂ ਵੀ ਐ ਕੈਰੀ ਆਂ, ਕਿ ਗੱਡੀ ਦੀ ਟਿਕਟ ਬੁੱਕ ਹੋਏਗੀ ਤ ਓਦੋ ਜਾਂਵਾਂਂਗੀ ਮੈ। ਤੇ ਮੈਨੂੰ ਓਖਾ ਲਗਦ, ਲੈ ਹੋਣ ਆਪਨੀ ਗੱਡੀ ਚ ਜਾਓ, ਤੇ ਤਾਂ ਵੀ ਬੰਦਾ ਬੈਠਾ ਬੈਠਾ ਥੱਕ ਜਾਂਦਾ ਐ।
ਓਈ ਐ ਨਾ ਹੁਨ, ਜਿਵੇਂ ਮਤਲਵ ਕਿ ਸਾਥ ਹੋਵੇ, ਫੇਰ ਤਾ ਰਲ- ਗਿਲ ਕੇ ਹੱਸ -ਹੁੱਸ ਕੇ ਟਾਈਮ ਕੱਢ ਹੁਨ ਕੱਲਾ ਬੰਦਾ ਵੀ ਨੀ ਗੱਡੀ ਚ ਜਾ ਸਕਦਾ ਨਾ, ਹਾਂ ਓਵੀ ਮੁਸ਼ਕਲ ਹੋ ਜਾਂਦੀ ਕੱਲੇ ਬੰਦੇ ਨੂੰ ਵੀ ਵੈਸੇ ਤੇ ਸਾਰਨਾ ਮੇਨ ਬੈਸਟ ਗੱਡੀ ਦੱਸ? ਫਰ ਵਦੀਐ, ਹਾਂ ਸੇ਼ਟੇਸ਼ਨ ਤੇ ਉਤਰੋ ਸੇ਼ਟੇਸ਼ਨ ਤੇ ਬਹਿ ਜਓ ਬਸ। ਕੋਈ ਕਿਦਰੇ ਘੁੰਮਨਾ ਏ ਕੋ ਕੁਛ ਤੇ ਇਕ ਕਾਰ ਦਾ ਵੀ ਠੀਕ ਹੁੰਦੈ। ਕਾਰ ਵੀ ਮ
ਹਾਂ ਓ ਤੇ ਉੱਤਰੇ ਆ, ਪਰ ਲੇਕਿਨ ਆਏ ਆ ਨਾ ਵੀ ਕਾਰ ਚ ਆਪਾਂ ਦੋ ਤਿੰਨ ਘੰਟੇ ਲਗਾਤਾਰ ਬੈਠਾਂਗੇ ਨਾ, ਤੇ ਫੇਰ ਉੱਠਨਾ ਓਖਾੱ ਹੋ ਜਾਂਦਾ ਘਰ ਆ ਥੱਕ ਜਾਂਦੈ, ਤੇ ਰੇਲ ਗੱਡੀ ਚ ਆਂਏ ਆ ਚੱਲ ਆਪਾਂ ਖੜੇ ਹੋ ਕੇ ਘੁੰਮ ਲੈਂਨੇ ਆਂ ਬੱਚੇਆਂ ਨੂੰ ਘੁਮਾ ਤੇ, ਆ ਥੱਕ ਕੇ ਤੇ ਤੇ ਹੋਰ ਬਸ ਭਾਏਆ ਪਸਿੰਜਰ ਹੋਰ ਨਾਲ ਬੈਠੇ ਹੁੰਦੇ ਐ ਫੇਰ ਓਨਾਂ ਨਾਲ ਦੋ, ਮਤਲਵ ਥੋੜੀ ਮੋਟੀ ਦੋਸਤੀ ਪੈ ਜਾਂਦੀ ਏ
ਏਇਓ ਤੇ ਗੱਲ, ਹੁਣ ਮੇਰੇ ਵੀ ਮ ਮਤਲਵ ਕਿ ਨਨਾਨ ਦੇ ਕੁੜੀਆਂ ਨੇ ਜਾਨਾ ਓਨਾਂ ਦੀ ਵੀ ਟਿਕਟਾਂ ਨਹੀਂ ਹੋਰੀ ਹੋਣ, ਉਹੀ ਕਹਿੰਦੇ ਸਾਨੂੰ ਹੋ ਸਕਦਾ ਐਂਡ ਤੇ ਆ ਕੇ ਤਤਕਾਲ ਹੀ ਕਰਾਉਣੀ
ਹਾਂ, ਬਸ ਟਿਕਟਾਂ ਦੀ ਤੇ ਬੂਕਿੰਗ ਹੈ। ਮਤਲਵ ਔਖੀ ਗਲ
ਹੋਂਦੀ, ਓ ਮ੍ਹੈਂਗੀ ਆ ਟਿਕਟ। ਤੇ ਹੋਂਦੀ ਏਕ, ਤ ਏਕ, ਏ ਏਕ ਸਾਲ਼ ਏਕ ਟਾਇਮ
ਹਾਂ ਤ ਉਹੀਏ ਤਾਂ
ਹਾਂ ਚਲੋ। ਬੱਚੇ ਬਸ ਬੱਚੇ ਊ ਬੱਚੇ ਕਈ ਹੁਣ, ਬੱਚੇ ਖੁਸ਼ ਨਹੀਂ ਹੁੰਦੇ। ਟ੍ਰੇਨ ਵਿੱਚ ਕਾਰਾਂ ਚ ਖੁਸ਼ ਹੁੰਦੇ ਆ ਹਾਂਜੀ, ਹਾਂਜੀ ਮੈਂ ਬੋਲ ਰਹੀ ਹਾਂ ਮੈਂ ਬੋਲ ਰਹੀ ਸੀ।
ਨਾ, ਮੈਂ ਕਿਹਾ ਨਾ ਵੈਸੇ ਵੀ ਦਿਲ ਲੱਗ ਜਾਂਦਾ। ਮੈਂ ਕਿਹਾ ਕਿ, ਜਿਹੜੇ ਆਪਣਾ ਆਪਾਂ ਕੁਛ ਸਾਡੇ ਨਾਲ ਕੋਈ ਪੈਸੈਂਜਰ ਹੋਰ ਬੈਠਾ ਹੁੰਦਾ ਏ। ਫੇਰ ਉਹਦੇ ਨਾਲ ਹੀ ਆਪਾਂ ਗਪ ਗੱਲਾਂ ਬਾਤਾਂ ਮਾਰ ਕੇ ਆਪਣਾ ਟੈਮ ਪੂਰਾ ਕਰ ਲੈਂਦੇ ਆ ਤੇ ਪਰ ਪਤਾ ਹੀ ਨਹੀਂ ਲਗਦਾ ਗੱਲ ਬਾਤਾਂ ਚ ਟਾਈਮ ਸਾਡਾ
ਹੈ ਤੇ ਹੈ ਹੀ ਹਾਂ ਇਕੱਲਾ ਬੰਦਾ ਫਰ ਬੋਰਿੰਗ ਲੱਗਦਾ ਨਾ ਦੋ ਤਿੰਨ ਦਿਨ ਹੁਣ ਮੇਰੀ ਵੀ ਦੀਦੀ ਬੋ ਰਹੀ ਸੀ ਚੱਲ ਚੱਲੀ ਗਏ ਮੈਂ ਕਿਹਾ ਨਾ ਤੂੰ ਗਰਮੀ ਚ ਨਿਕਲਣਾ ਨਾ ਮੈਂ ਨਿਕਲਣਾ ਤੇ ਮੈਂ ਕਿਹਾ ਥੋੜੇ ਦਿਨ ਰੁਕ ਜਾ ਦੋ ਕੁ ਮਹੀਨੇ
ਹਾਂ ਉਹ ਮੌਸਮ ਸਹੀ ਹੋ ਜਾਏਗਾ ਨਾ ਫਰ ਵੀ ਮਤਲਬ ਅਕਤੂਬਰ ਤੱਕ ਮੌਸਮ ਜਿਹੜਾ ਸਹੀ ਹੁੰਦਾ ਇੰਨੀ ਜਲਦੀ ਨੀ ਹੁੰਦਾ
ਦੋ ਮਹੀਨੇ ਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਬਿਲਕੁਲ ਨਹੀਂ ਕਿਧਰੇ ਜਾ ਸਕਦੀ ਹਾਂ ਹਮ ਮਜਬੂਰੀ ਹੁੰਦੀ ਆ ਤਾਂ ਕਰਕੇ ਛੋਟੀ ਮੋਟੀ ਕਰਕੇ ਨਾ ਮੈਂ ਜਾਣਾ ਕਿਧਰਾਦੀ ਦੋ ਮਹੀਨੇ ਅਜ ਮੈਂ ਕਿਹਾ ਚੱਲ ਫੇਰ ਫਿਰ ਚੱਲਾਂਗੇ ਤੇ ਇਸ ਕਰਕੇ ਵੈਸੇ ਵੀ ਹੁਣ ਛੋਟੀ ਮੋਟੀ ਵੀ ਸਾਡੀ ਕਹਿੰਦੀ ਕਹਿੰਦੀ ਮੈਨੂੰ ਤੁਸੀਂ ਸਿਰਫ਼ ਪੰਜਾਬ ਚ ਲ ਗਏ ਹੋ ਸਿਰਫ ਨੁਕਾਨ ਸਾਹਿਬ ਗੁਰਦੁਆਰਾ ਵਿਹਾਇਆ ਮੈਂ ਕਿਹਾ ਗੁਰਦੁਆਰਾ ਉੱਥੋਂ ਤਿੰਨ ਚਾਰ ਹੈ ਗਿਆ ਬਸ ਰੁਕਣਾ ਪੈਂਦਾ ਨਾ ਫੇਰ ਅਸੀਂ ਗਏ ਨੀ ਕਿਧਰੇ ਤੇ ਮੈਂ ਕਿਹਾ ਵੈਸੇ ਵੀ ਤੇ ਉੱਥੇ ਓਧਰ ਦੇ ਇੱਕ ਘੰਟੇ ਬਾਅਦ ਬੜੇ ਗੁਰਦੁਆਰੇ ਆੱਥੇ ਗੱਡੀ ਕਰਨੀ ਪੈਂਦੀ
ਹਾਂ ਨ ਗੁਰਦੁਆਰੇ ਸਾਰੇ ਕਿਥਤੇ ਹੁੰਦੇ ਨੇ ਗੁਰਦੁਆਰੇ ਤੇ
ਥੱਕ ਜਾਂਦਾ ਗੱਡੀ
ਗੱਡੀ ਚਲਾ ਕੇ ਜਾਂ ਤਾਂ ਦੋ ਜਾਣੇ ਹੋਣ ਨਾ ਵੀ ਉਹ ਥੱਕ ਗਿਆ ਤੇ ਉਹਹਨੇ ਚਲਾ ਲਈ ਥੱਕ ਪ ਗਏ ਤੇ ਉਹੁਣ ਚਲਾ ਰਹੀ
ਮੈਂ ਕਿਹਾ ਜਾਂ ਤਾਂ ਇਸ ਤਰ੍ਹਾਂ ਕਰਨਾ ਨਾ ਜੇ ਕਤੇ ਜਾਣਾ ਹੋਏਗਾ ਤਾਂ ਟ੍ਰਰੇਨ 'ਚ ਚਲ ਜਾਣਾ ਉਸ ਤੋਂ ਬਾਅਦ ਉੱਥੋਂ ਭਤੀਜੇ ਮੇਰੇ ਗੱਡੀ ਕਰ ਦੇਣਗੇ
ਹਾਂ ਪਤਾ ਕੀ ਹੈ ਹੁਣ ਆਪਾਂ ਅਸੀਂ ਆਏ ਸੀਗੇ ਗੁਰਦੁ ਅਸੀਂ ਆਏ ਸੀ ਹੁਣ ਤੇ ਸਾਡੇ ਨਾਲ ਇੱਕ ਬੈਠੇ ਦੇ ਸੀ ਮਤਲਬ ਦੂਰੋਂ ਆਏ ਦੇ ਸੀ ਤੇ ਉਹਨਾਂ ਨੇ ਉਹਨਾਂ ਨਾਲ ਸਾਡਾ ਸਫ਼ਰ ਇੰਨਾ ਵਧੀਆ ਹੋ ਗਿਆ ਕਿ ਉਹ ਪਤਾ ਹੀ ਨਹੀਂੀ ਲੱਗਿਆ ਉਹ ਅ ਵੈਸੇ ਉਹ ਬੱਚੇ ਸਾਡੇ ਨਾਲ ਸੀ ਬਸ ਬੱਚਿਆਂ ਨੂੰ ਬੱਚਿਆਂ ਨਾਲ ਗੱਲਾਂ ਬਾਤ ਤਾ ਕਰ ਮਾਰ ਕੇ ਤੇ ਪਤਾ ਨੀ ਲੱਗਿਆ ਕਦੋਂ ਚਾਰ ਪੰਜ ਘੰਟੇ ਕੈਸਡਾ ਸਫ਼ਰ ਪੂਰਾ
ਇਸ ਤਰ੍ਹਾਂ ਹੁੰਦੇ ਹੁਣ ਸਫ਼ਰ ਬਸ ਕੁ ਅੱਛਾ ਮਿਲ ਜਾਣਾ ਗੱਲਾਂ ਬਾਤਾਂ ਮਤਲਬ ਟਾਈਮ ਨਿਕਲ ਜਾਂਦਾ
ਟੈਮ ਨਿਕਲ ਜਾਣਾ ਹਾਂਜੀ
ਚੰਗੇ ਹੁੰ ਆ ਲੋਕ ਬੈਠੇ ਕਈ ਤੇ ਬਸ ਸੀਟ ਤੋਂ ਤਾਂ ਉਹ ਮੂੰਹ ਬਣਾ ਲੈਂਦੇ ਆ ਹਾਂ ਕਈ ਬੜੇ ਖੜੂ ਖਲੋੜ ਜਿਹੇ ਹੁੰਦੇ ਆ
ਠਕ ਹੈ ਬਸ ਅੱਜ ਕੱਲ ਸੀਟਾਂ ਵੀ ਨਾ ਹੁੰਦੀਆਂ ਤੇ ਉਹ ਬੈਠ ਜਾਂਦੇ ਨੇ ਤੇ ਬਸ ਉਹੀ ਸਾਨੂੰ ਵੀ ਇੱਕ ਵਾਰੀ ਏਦਾਂ ਮਿਲ ਗਏ ਅਸੀਂ ਦਰਬਾਰ ਸਾਹਿਬ ਆਉਂਦੇ ਪਏ ਸੀ ਤੇ ਫੇਿਰ ਸਾਨੂੰ ਮਿਲ ਗ ਉਹ ਪੂਰਾ ਆਪਣਾ ਉਹ ਇੱਥੇ ਉੱਤਰ ਗਏ ਸੀ ਕਿਤੇ ਅੱਧੇ ਰਸਤੇ ਚ ਤੇ ਉਹਨਾਂ ਨੇ ਬੜਾ ਇੰਜੋਏ ਕੀਤਾ ਉਹਨਾਂ ਨੂੰ ਕਹਿੰਦੇ ਸਾਡੇ ਤੁਹਾਡੇ ਨਾਲ ਤਾਂ ਸਾਨੂੰ ਵੀ ਨੀ ਪਤਾ ਲੱਗਾ ਉਹ ਥੋਡੇ ਆਪਣੇ ਆਦਮੀ ਜਨਾਨੀ ਦੋਨੇ ਸੀ ਸਾਡੇ ਨਾਲ ਬੱਚੇ ਹੋਣ ਕਰਕੇ ਨਾ ਤੇ ਉਹ ਬੱਚਿਆਂ ਨਾਲ ਲੱਗਿਆ ਰਿਹਾ ਤੇ ਹੋਰ ਸਗੋਂ ਰੋਟੀ ਪਾਣੀ ਦਾ ਵੀ ਇੰਨਾ ਮਜ਼ਾ ਜਾਂਦਾ ਹੈ ਖਾਣ
ਹਮ ਸਾਡੇ ਵੀ ਇਹ ਵਹੁਟੀ ਕਹਿੰਦੀ ਪਈ ਨਾ ਵੱਡੀ ਵਾਲੀ ਕਹਿੰਦੀ ਦੇਖਾਂਗੇ ਲਾਸਟ ਦਿਨਾਂ ਚ ਦਰਬਾਰ ਸਾਹਿਬ ਜਾਵਾਂ ਗੱਡੀ ਟਿਕਟ ਕਰਾਵਾਂਗੇ ਮੈਂ ਕਿਹਾ ਟਿਕਟਾਂ ਤਾਂ ਹੁੰਦੀਆਂ ਨਹੀਂ ਪਈਆਂ ਤੇ ਕਹਿੰਦੇ ਉੱਥੋਂ ਗੱਡੀ ਕਰ ਰ ਕੇ ਨਾ ਫਿਰ ਗੁਰਦੁਆਰੇ ਵੇਖ ਕੇ ਆਉਂਦੇ ਆਾਂ ਸਾਰੇ ਕਹਿੰਦੇ ਮੰਮੀ ਤੁਸੀਂ ਨਾਲ ਚੱਲਣਾ ਮੈਂ ਕਿਹਾ ਮੈਂ ਨੀ ਨਾਲ ਜਾ ਸਕਦੀ ਹਾਂ ਮੈਂ ਕਿਹਾ ਮੈਂ ਨੀ ਨਾਲ ਜਾ ਸਕਦੀ ਬ ਮੇਰਾ ਮੁਸ਼ਕਿਲ ਹਜੇ ਤੇ ਮੈਂ ਕਿਹਾ ਤੁਸੀਂਝ ਜਾਣਾ ਦਰਬਾਰ ਸਾਹਿਬ ਘੁੰਮਾ ਗੁਰਦੁਆਰੇ ਫੇਿਰ ਕ ਦੇਖ ਆਣਾ
ਹਾਂ ਉਹ ਤੇ ਹੈਈ ਨਾਲੇ ਫੇਰ ਵੀ ਉਹ ਹਾਂ ਨਹੀਂ ਨਹੀਂ ਚੱਲ ਕੱਲੇ ਤਾਂ ਘੁੰਮ ਲੈਣ ਤਾਂ ਘੁੰਮ ਲੈਣ ਕੋਈ ਗੱਲ ਨੀ ਬਸ ਘੁੰਮਣ ਦਾ ਇਹ ਹੈ ਨਾ ਵੀ ਜਿਹਦੇ ਕੋਲ
ਧੁੱਪ ਦਾ ਹਾਂ ਮੈਂ ਕਿਹਾ ਧੁੱਪ ਹੈ ਰੀ ਘ ਮਿਲ ਜਾਂਦਾ ਉੱਥੇ ਤੇ ਰਾਤ ਬਹੁਤ ਸ਼ਾਮੀ ਕਮਊਨੀ ੋ ਜਿੱਥੇ ਜਾਣਾ ਫੇਰ ਤੁਹਾਨੂੰ ਪਤਾ ਜੇ ਗੁਰਦੁਆਰਾ ਦੇਖਣ ਜਾਣਾ ਤਾਂ ਫਿਰ ਤਾਂ ਪੂਰਾ ਦਿਨ ਚਾਹੀਦਾ ਹਾਂ ਇਹ ਗੱਲ ਫੇਿਰ ਕਹਿੰਦੀ ਨਹੀਂ ਹੁਣ ਅਸੀਂ ਘੁੰਮ ਕੇ ਆਏ ਹਾਂ ਹੁਣ ਥੋੜੇ ਪੈੇ ਕੱ ਠੇਲ ਨੂੰ ਫਿਰ ਜਾਵਾਂਗੇ ਮੈਂ ਕਿਹਾ ਚਲੋ ਠੀਕ ਹੈ ਹਾਂ ਹੁਣ ਵੀ ਮੁੰਡੇ ਨੇ ਲਾਏ ਨਾ ਪੈਸੇ ਖਰਚ ਹਾਂ ਲੋਕਲ ਤੇ ਮੈਂ ਕਿਹਾ ਘੁੰਮ ਲਓ ਜਿੱਥੇ ਮਰਜ਼ੀ ਪੋਂਡੇ ਦੀ ਇੱਕ ਤੇ ਘੁੰਮਿਆ ਜਾਂਦਾ ਤੇ ਬਸ ਜ਼ਿਆਦਾ ਦੂਰ ਨੀ ਜਾ ਜਾਂਦਾ ਫੇਰ ਹੁਣ ਵੀ ਕਹਿੰਦੇ ਚੱਲ ਕੋਈ ਨੀ ਦੇਖਾਂਗੇ। ਕਹਿੰਦੇ ਹੁਣ ਜਿਹੜੇ ਥੋੜ੍ਹੇ ਪੈਸੇ ਹੈਗੇ ਸੀਂ ਖਤਮ ਹੋ ਗਏ ਨਾ ਹੁਣ ਇਕੱਠੇ ਕਰ ਲਈਏ ਮੈਂ ਕਿਹਾ ਵੀ ਮੇਰਾ ਤਾਂ ਮੁਸ਼ਕਿਲ ਹੈ ਤੁਸੀਂ ਹੋ ਆਨਾ। ਹਾਂ-ਹਾਂ ਹੋਰ ਸਭ ਠੀਕ ਹੈ ਤੁਹਾਡੇ ਪਰਿਵਾਰ ਚ ਇੱਧਰ। ਹੈਲੋ। ਹੈਲੋ।
ਹੈਲੋ। ਹੈਲੋ।
ਹਾਂਜੀ ਚਲੋ ਠੀਕ ਹੈ ਫੇਰ ਫਿਰ ਕਰਾਂਗੇ।
ਹੈਲੋ।
ਹੈਲੋ।
ਹੈਲ ਹੈਲੋ ਹਾਂਜੀ ਆਈ ਆਵਾਜ਼। ਹੈਲੋ। ਹੈਲੋ।
ਆਈ ਆਵਾਜ਼। ਆਵਾਜ਼ ਆ ਰਹੀ ਮੇਰੀ।
ਹੁਣ ਆਈ ਏ।
ਚਲੋ ਠੀਕ ਹੈ ਫੇਰ ਕਰਾਂਗੇ ਹਾਂਜੀ ਫੇਰ ਕਰਾਂਗੇ।
ਠੀਕ ਹੈ ਸਤਿ ਸ਼੍ਰੀ ਅਕਾਲ।